ਸਾਸੀ ਕਾਲ ਮੈਮ।
ਸਾਸੀ ਕਾਲ ਜੀ, ਹੋਰ ਕੀ ਹਾਲ ਚਾਲ ਏ, ਹੈਲੋ।
ਵਦੀਆ ਜੀ ਵਦੀਆ ਤੁਸੀਂ ਦੱਸੋ?
ਹਾਂਜੀ, ਅਸੀਂ ਵੀ ਵਦੀਆ ਕੀ ਕਰ ਰੇ ਸੀ?
ਕਿੱਵੇ ਹੋਰਾ ਮੌਸਮ ਏਧਰ।
ਹਾਂਜੀ।
ਮੌਸਮ ਕਿਵੇਂ ਏਧਰ ਮੈਂ ਤੁਆਡੇ?
ਮੌਸਮ ਬੱਦਲ ਜੇ ਬਣੇ ਹੋਏਆ ਐਥੇ।
ਹੂੰ, ਏਧਰ ਵੀ ਏਹੀ ਹਾਲ ਐ।
ਬਣੇਗਾ।
ਹਾਂਜੀ, ਚਲੋ ਠੰਡ ਜੀ
ਚਲੋ ਠੀਕ ਆ, ਹਾਂ, ਮੌਸਮ ਥੋੜਾ ਠੀਕ ਹੋ ਗਿਆ ਪੈਲਾ ਨਾਲੋ, ਹਾਂ, ਚਲੋ ਮੌਸਮ ਠੀਕ ਹੋਣਾ ਚਾਈਦਾ।
ਹੂੰ, ਤੇ ਮੈਡਮ ਅੱਜ ਅਪਾਂ ਗੱਲ ਕਰਾਂਗੇ ਫਾਸਟ ਫੂਡ ਤੇ ਹੈਲਦੀ ਫੂਡ ਬਾਰੇ।
ਠੀਕ ਐ ਜੀ, ਕਰੋ।
ਹਾਂਜੀ, ਦੇਖੋ ਜੇੜਾ ਹੈਲਦੀ ਫੂਡ ਐ ਓ ਸਾਨੂੰ ਪਤਾ ਈ ਐ ਜਿਵੇਂ ਘਿਓ ਹੋ ਗਿਆ ਮੱਖਣ ਹੋ ਗਿਆ, ਹੈਨਾ ਦਹੀਂ ਹੋਗੀ, ਹਾਂਜੀ। ਤੇ ਇਹ ਚੀਜ਼ਾਂ ਅਪਣੀ ਸੇਹਤ ਵਾ ਵਾਸਤੇ ਜੈਦਾ ਵਦੀਆ ਨੇ।
ਹਾਂਜੀ।
ਜੇੜਾ ਹੋ ਗਿਆ ਫਾਸਟ ਫੂਡ ਐਦੇ ਵਿੱਚ ਤੁਸਾ ਨੂੰ ਪਤਾ ਈ ਅੱਜ-ਕੱਲ ਬੱਚੇ ਜਿਵੇਂ ਖਾਂਦੇ ਨੇ ਬਰਗਰ ਹੋਗੇ ਨਿਊਡਲ ਹੋਗੇ, ਮੋਮੋਸ ਵਗੈਰਾ ਹੋਗੇ ਹੈਨਾ।
ਹਾਂਜੀ, ਬੱਚਾ ਅੱਜ ਕੱਲ ਤੁਆਨੂੰ ਪਤਾ ਈ ਇਨਾਂ ਤੇ ਈ ਜੈਦਾ ਜੋਰ ਦਿੱਤਾ ਰੋਟੀ ਦੀ ਬਜਾਏ
ਹਾਂਜੀ-ਹਾਂਜੀ, ਏ ਚੀਜ਼ਾਂ ਦੇਖੋ ਬੱਚੇ ਖਾ ਕੇ ਰਾਜੀ ਨੀ ਹੈਗੇ ਹਾਲਾਂਕਿ ਇਹ ਚੀਜ਼ਾਂ ਜੈਦਾ ਵਦੀਆ ਨੇ ਜਿਵੇਂ ਘਿਓ ਵਗੈਰਾ ਹੋ ਗਿਆ ਦੇਖੋ ਇਦੇ ਨਾਲ ਸੇਹਤ ਬਣੀ ਰਹਿੰਦੀ ਹੈਨਾ।
ਹੂੰ, ਬਚਿਆਂ ਨੂੰ ਘਿਓ ਪਸੰਦ ਈ ਨੀ ਐ ਜੇ ਤੁਸੀਂ ਕੋਈ ਨਾ ਦੇਸੀ ਘਿਓ ਖਾਓ ਮਲਾ ਕਿ ਪਰੌਂਠਿਆਂ ਉੱਪਰ ਪਾਓ
ਬਿਲਕੁਲ ਵੀ ਨੀ ਖਾਂਦੇ
ਮੇਰਾ ਮੁੰਡਾ ਤਾਂ ਖਾਂਦਾ ਈ ਨਾ ਆ, ਪਰ ਮੈਂ ਵੀ ਨਾ ਅੱਗੇ ਪਿੱਛੇ ਕਰਕੇ ਜਿਸ ਤਰਾ ਕਿ ਦਾਲ ਵਿੱਚ ਸਬਜ਼ੀ ਚ ਪਾ ਦੇਨੀ ਆ ਫੁਲਕਾ ਤਾਂ ਓ ਦੇਸੀ ਘਿਓ ਨਾਲ ਪਾ ਖਾਂਦਾ ਈ ਨਈ ਐ।
ਹੂੰ, ਪੈਲਾਂ ਦੇਖੋ ਹੁਣ ਖਾਣੇ ਗਾਣੇ ਕਿੰਨੇ ਵਦੀਆ ਸੀਗੇ ਪੈਲਾਂ ਬਜ਼ੁਰਗਾਂ ਦੇ ਪਿੰਡਾਂ ਦੇ ਵਿੱਚ, ਘਰਾਂ ਦੇ ਵਿੱਚ ਦੇਖੋ ਹਾਂ ਇੰਨੇ-ਇੰਨੇ ਡੰਗਰ ਬੰਨੇ ਹੁੰਦੇ
ਦੁੱਧ, ਲੱਸੀ ਘਰ ਦਾ ਈ ਹੁੰਦਾ ਸੀ ਅਪਣਾ ਦੁੱਧ, ਹਾਂਜੀ, ਦੁੱਧ ਘਿਉ, ਲੱਸੀ ਦੇਖੋ ਘਰ ਸਹੀ ਹੁੰਦਾ।
ਕਾੜਨੀ ਚ ਦੁੱਧ ਰੱਖਣਾ ਦੇਖੋ ਫੇਰ ਉਹ ਲਾਲ ਹੋ ਜਾਣਾ। ਕੜ- ਕੱੜ ਕੇ ਫੇਰ ਉਹਦਾ ਦਹੀਂ ਜਮਾਣਾ ਫੇਰ ਲੱਸੀ ਰਿ
ਹਾਂਜੀ ਉਹੀ।
ਕਿੰਨਾ ਟੇਸਟ ਹੁੰਦਾ ਦੇਖੋ ਐਟੋਮੈਟਿਕ ਉਹਦੇ ਵਿੱਚ
ਹਾਂਜੀ ਘਰ ਦੇ ਹੀ ਦੇਖੋ ਦੁੱਧ ਘਰ ਦੇ ਵੀ ਹੁੰਦੇ ਸੀ ਤਾਜ਼ਾ। ਹੁਣ ਦੇਖੋ ਹੁਣ ਸਾਡੇ ਜਿਹੜੇ ਸ਼ਹਿਰ ਰਹਿੰਦੇ ਆ ਅਸੀਂ ਤਾ ਬਾਹਰ ਲੈਂਦੇ ਆਾਂ। ਸੌ ਮਿਲਾਵਟਾਂ ਹੁੰਦੀਆਂ ਅੱਜ ਕੱਲ ਦੁੱਧ ਵਿੱਚ ਕੁੱਝ ਮੈਨੂੰ ਕਿ ਮਲਾਈ ਵੀ ਨਹੀਂ ਆਂਦੀ।
ਪੈਕਟਾਂ ਵਾਲੇ ਦੁੱਧ ਨੇ ਮੈਡਮ ਕਿਹੜੇ ਦੁੱਧ ਨੇ ਅੱਜ ਕੱਲ੍ਹ ਨਾ ਤਾਂ ਕੋਈ ਡੰਗਰ ਰੱਖ ਕੇ ਰਾਜੀ ਹੈ। ਤੇ ਨਾ ਉਹੀ ਗੱਲ ਵੀ ਰੱਖੇ ਜਾਣ ਅੱਜ ਕੱਲ ਜਿਸ -ਜਿਸ ਹਿਸਾਬ ਦੀ ਜਨਰੇਸ਼ਨ ਹੋ ਗਈ ਨਾ ਇਸ ਹਿਸਾਬ ਨਾਲ ਇਹ ਤਾਂ ਰੱਖ। ਕੇ ਰਾਜੀ ਹੈ ਹੀ ਨਹੀਂ ਗੀ।
ਹਾਂ ਜੇ ਰਾਜੀ ਕੋਈ ਰਾਜੀ ਨਹੀਂ ਹੈ।
ਹਾਂਜੀ ਹੁਣ ਤਾਂ ਸਭ ਨੂੰ ਮੁਲ ਦੇਖੋ ਅਗਲਾ ਕਹਿ ਦਿੰਦਾ ਪੈਸੇ ਦਿਓ ਜੀ ਚੀਜ਼ ਆਜੂਗੀ।
ਹਾਂ ਪੈਸੇ ਆਏ ਘਰ ਹੀ ਆ ਜਾਏਗੀ ਚੀਜ਼ ਦੇ ਖੋ ਜੂਦ ਵੀ ਘਰ ਆ ਜਾਂਦੇ ਆ ਲੋਕਾਂ ਨੂੰ ਕਿਤੇ ਜਾਣ ਦੀ ਜ਼ੂਰ ਡੋ ਕਾਫੀ ਪਹੁੰਚ ਜਾਂਦੇ ਹਾਂ ਲੱੱਸੀਆਂ ਵੀ ਪੈਕ ਜੋਗੀਆਂ।
ਅੱਗੇ ਲੋਕ ਦੇਖੋ ਪਿੰਡਾਂ ਦੇ ਵਿੱਚ ਕੇਨੀ ਲੈ ਕੇ ਲੱਸੀ ਲੈਣ ਜਾਂਦੇ ਘਰ ਦੇ ਵਿੱਚੋਂ ਉਹਨਾਂ ਨੇ ਲੱਸੀ ਵੀ ਪਾ ਦੇਣੀ ਜੇ ਦਹੀਂ ਹੁੰਦੀ ਉਹਨਾਂ ਨੇ ਦਹੀਂ ਵੀ ਦੀ ਕੌਲੀ ਵੀ ਦੇ ਦੇਣੀ ਵਿੱਚ ਮੱਖਣ ਵੀ ਸੁ
ਹਾਂ ਜਦੋ ਆਸ ਪੜੋਸੀ ਜਿਹੜੇ ਆਉਂਦੇ ਸੀ ਪੜੋਸੀ ਵੀ ਆਉਂਦੇ ਸੀ ਉਹਨਾਂ ਨੂੰ ਦੇ ਹੀ ਦਿੰਦੇ ਸੀ। ਹੁਣ ਤਾਂ ਦੇਖੋ ਕੋਈ ਦੇ ਕੇ ਵੀ ਨੀ ਰਾਜੀ।
ਖਾ ਲੈਣਗੇ ਨਾ ਜੀ ਨਾ ਹੁਣ ਨੀ।
ਹੁਣ ਉਹ ਗੱਲ ਹੀ ਨੀ ਹੈਣ ਤਾਂ ਲੋਕਾਂ ਨੂੰ ਮਤਲਬ ਬਹੁਤ ਭੁੱਖ। ਬਹੁਤ ਭੁੱਖ ਪੈ ਗਈ ਜੀ ਅੱਜ ਕੱਲ ਹੁਣ ਲੋਕੀ ਰਜਦੇ ਹੀ ਨਹੀਂ ਹੈ। ਦੇਣਾ ਤਾਂ ਚਲੋ ਕੀ ਹੈ ਹਾਂ ਕਿਸੇ ਨੂੰ ਤਾਂ ਕੀ ਦੇਣਗੇ ਉਹਨਾਂ ਦੇ। ਆਪਣੀ ਭੁੱਖ ਹੀ ਨੀ ਪੂਰੀ ਹੁੰਦੀ।
ਪੂਰੀ ਹੁੰਦੀ ਇਹ ਤਾਂ ਹੈਗਾ ਹੀ ਹੈ ਜੀ।
ਹਮ ਕੁੱਛ ਮਹਿੰਗਾਈ ਹੋ ਗਈ ਹੈ ਦੇਖੋ ਤੁਸੀਂ। ਦੁੱਧ ਵੀ ਸੱਤਰ ਰੁਪਏ ਕਿੱਲੋ ਹੋ ਗਿਆ ਸਾਡੇ ਇੱਥੇ ਤਾਂ ਤੁਹਾਡੇ?
ਇੱਧਰ ਹੈਗਾ ਜੀ ਸਠ ਪੈਂਠ ਸੱਠ ਪੈਂਠ।
ਇੱਧਰ ਪਚੱਤਰ ਹੈ ਜੇ ਅਸੀਂ ਉਹ ਵੀ ਜੇ ਪਿੰਡ ਵਿੱਚ ਜਾ ਕੇ ਲਈਏ। ਨਾਲੇ ਜਾਣਾ ਫਿਰ ਲੈਣਾ ਫਿਰ ਪ ਅੱਛਾ ਜਿਹੜੇ ਘਰਾਂ ਵਿੱਚ ਦੇ ਰਹੇ ਆ ਉਹ ਤਾਂ ਸੱਠ ਹੀ ਆ ਕੋਈ ਪੈਂਹਠ ਨਹੀਂ ਹੈਗਾ। ਘਰ ਆ ਕੇ ਤੁਹਾਨੂੰ ਪਤਾ ਘਰ ਜਿਹੜੇ ਆ ਰਹੇ ਫਿਰ ਤਾਂ ਉਹ ਮਿਲਾਵਟੀ ਕਰ ਰਹੇ ਆ।
ਸਬ ਮਲਾਵਟ ਕਰ ਰਹੇ ਨੇ। ਸਭ ਕੁੱਛ ਮਿਲਾਵਟੀ ਹੋ ਗਿਆ ਜੀ ਹੁਣ ਪਹਿਲਾਂ ਵਾਲੇ ਦੁੱਧ ਘਿਓ ਕਿੱਥੇ ਰਹਿ ਗਏ ਡੱਬਿਆਂ ਚ ਘਿਓ ਆ ਗਏ ਦੇਖੋ।
ਹਾਂਜੀ- ਹਾਂਜੀ ਫਿਰ ਹੈ।
ਜੀ ਨਾ ਹੁਣ ਘਿਓ ਲੈਣ ਦੇ ਨੇ ਹਜ਼ਾਰ -ਹਜ਼ਾਰ, ਬਾਰਾਂ- ਬਾਰਾਂ ਸੌ ਰੁਪਏ ਕਿੱਲੋ ਨੂੰ ਘਿਓ ਹੋ ਰਿਹਾ ਦੇਖੋ।
ਹੁਣ ਦੇਖੋ, ਅਸੀਂ ਜਿਹੜਾ ਦੁੱਧ ਲੈਂਦੇ ਹਾਂ ਪਚੱਤਰ ਅਸੀਂ ਨਾ ਘਰ ਬਣਾ ਕੇ ਹਾਂ। ਮਤਲਬ ਪੰਦਰਾਂ ਵੀਹ ਦਿਨਾਂ ਬਾਅਦ ਘਿਓ। ਘਰ ਬਣਾਉਂਦੇ ਹਾਂ ਮੱਖਣ ਕਦੇ ਮੱਖਣ ਕੱਢ ਲਿਤਾ ਤਾਂ ਕਦੇ ਨਹੀਂ ਮਨ ਕੀਤਾ ਘਿਓ। ਪਰ ਸਾਡੇ ਬੱਚੇ ਨੂੰ ਘਿਓ ਪਸੰਦ ਹੀ ਨਹੀਂ ਹੈ। ਉਹ ਪਤਾ ਮੱਖਣ ਕਰਦਾ ਨੀ ਪਸੰਦ। ਉਹ ਜਿਹੜਾ ਬਾਹਰ ਨੀ ਆਉਂਦਾ ਅਮੂਲ ਵਾਲਾ।
ਹਾਂਜੀ
ਉਹਨਾਂ ਨੂੰ ਉਹ ਪਸੰਦ ਹੈ ਕਿ ਉਹ ਖਾਈਏ ਮੱਖਣ ਉਹ ਸਵਾਦ ਹੈ।
ਉਹ ਚ ਕੀ ਹੋਇਆ ਕਹਿ ਦੋ ਵੀ ਕੀ ਉਹਦੇ ਨਾਲ ਸਿਹਤ ਬਣੂਗੀ ਤੁਹਾਡੀ।
ਨਾ ਉਹਦੇ ਕਿਹੜੀ ਸਿਹਤ ਬਣਦੀ ਹੈ। ਬਸ ਬੱਚਿਆਂ ਨੂੰ ਸਵਾਦ ਹੈ। ਨਾ ਉਸ ਵਿੱਚ ਨਮਕ ਪਿਆ ਹੋਇਆ। ਮੇਨ ਤਾਂ ਸਵਾਦ ਹੀ ਆ ਅੱਜ ਕੱਲ ਦੇਖੋ ਚੀਜ਼ਾਂ ਵਿੱਚ ਕੋਈ ਚੀਜ਼ਾਂ ਵਿੱਚ ਚਾਹੇ।
ਚੀਜ਼ਾਂ ਤਾਂ ਬੱਚੇ ਪਸੰਦ ਕਰ ਰਹੇ ਨੇ ਜੀ। ਹੁਣ ਬਰਗਰ ਨੇ ਬੱਚੇ ਕਿੰਨੇ ਚਾਹ ਕੇ ਖਾਂਦੇ ਨੇ। ਤੁਸੀਂ ਇਹ ਲਾ ਲਉ ਬ ਬੱਚੇ ਨੂੰ ਇਹ ਕਹਿ ਦੋ ਵੀ ਬੱਚੇ ਸ਼ਾਮ ਨੂੰ ਰੋਟੀ ਹੀ ਬਣਾਉਂਦੇ ਹੈਗੇ, ਆਪਾਂ ਜਾਂ ਬਰਗਰ ਲਿਆਵਾਂਗੇ ਜਾਂ ਕੋਈ ਮੋਮੋਸ ਵਗੈਰਾ ਜਾਂ ਸਪਰਿੰਗ ਰੋਲ ਲਿਆਵਾਂਗੇ। ਹਾਂ, ਬੱਚਿਆਂ ਨੂੰ ਤਾਂ ਭਾਵੇਂ ਦਸ ਦਿਨ ਨਾਂ ਰੋਟੀ ਦਓ ਜੀ। ਕੋਈ ਟੈਨਸ਼, ਹਾਂ, ਕੋਈ ਟੈਸ਼ਨ ਨੀਂ ਹੈਗੀ। ਹੁਣ ਘਰੇ ਨੇਂ, ਮੇਰੇ ਵਾਲੇ ਬੱਚੇ ਨੇ ਕਹਿ ਦੇਣਗੇ ਜੇ ਮੈਂ ਕਹਿ ਦਿੰਣੀ ਆਂ, ਬੱਚੇ ਕੀ ਬਣਾਈਏ? ਮੰਮਾ ਰੋਟੀ ਰਹਿਣ ਦੋ, ਅਜ ਪਕੌੜੇ ਬਣਾਲੋ।
ਹਾਂ, ਬਸ ਇਹ ਚੀਜ਼ਾਂ ਖਾਓ।
ਹਂ ਮੁੱਲ ਦੀਆਂ ਚੀਜ਼ਾਂ ਮੰਗਾ, ਮੰਗਾ ਖਾਂਦੇ ਨੇਂ, ਦੇਖੋ ਨਾਂ ਕੋਈ ਮੈਗੀ ਐ, ਦੇਖੋ! ਮੈਗੀ ਸਿਹਤ ਖ਼ਰਾਬ ਕਰਦੀ ਐ। ਹੈਨਾਂ?
ਹਾਂਜੀ, ਮੈਗੀ ਦੇਖੋ ਮਤਲਬ ਕੀ ਹਾਜ਼ਰ ਮੋਨ ਵਾਸਨ ਚਾਰ ਪੂਰਾ ਮੈਦਾ ਈ ਏਤੇ। ਹੈ ਕੀ ਹੈ ਉਹਦੇ ਚ ਕੁਛ ਵੀ ਨੀਂ ਐ ਮੈਦਾ ਈ ਐ।
ਪੀਲ ਤੁਸੀਂ ਲਾ ਲੋ ਥਾਈ ਜੰਮ ਜੂਗੀ ਉ ਪੇਟ ਚ।
ਪਾਣੀ ਪੀ ਲਓ, ਜਿੱਦਾਂ ਬਰ ਮੈਂ ਦੇਖਿਆ ਨਾਂ ਲੋਕੀ ਕੁੜੀ ਮੁੰਡੇ ਜਾਂਦੇ ਦੁਕਾਨਾਂ ਜ ਬਰਗਰ ਪੀਜ਼ ਜਿਲ੍ਹ ਕਿ ਨਾਲ ਕੋਲਡ ਡਰਿੰਕ ਵੀ ਪੀਂਦੇ ਹੁੰਦੇ ਆ।
ਪੀਂਦੇ ਨੇ ਹਾਂਜੀ।
ਦੱਸੋ ਕਿਹੜੀ ਫਾਇਦਾ ਦੇਦੀਆਂ।
ਕੋਲਡ ਡਰਿੰਕ ਨੇਂ, ਇੰਨੀ-ਇੰਨੀ ਸ਼ੂਗਰ ਆ ਦੇਖੋ ਕੋਲਡ ਡਰਿੰਕ ਦੇ ਵਿੱਚ
ਹਾਂ ਕਿੰਨੀ ਸ਼ੂਗਰ ਅਜ-ਕਲ ਦੇਖੋ, ਬੱਚਿਆਂ ਨੂੰ ਵੀ ਸ਼ੂਗਰ ਆਂਦੀ ਐ। ਛੋਟੇ ਛੋਟੇ-ਬੱਚਿਆਂ ਨੂੰ ਵੀ
ਹਾਂਜੀ, ਹਾਂਜੀ। ਦੁਕਾਨਾਂ ਨੇਂ ਕੁਰਕਰ ਹਾਂ ਕੁਰ ਕੁਰਕਰੇ ਵਗੇਰਾ ਨੇਂ ਦੇਖੋ, ਇਹ ਨੀਂ ਕੋਈ ਖਾਣ ਯੋਗ ਚੀਜ਼ਾਂ ਹੈਗੀਆਂ। ਕੋਈ ਚਿਪਸ ਹੋ ਗਏ ਚਲੋ, ਇਹ ਤਾਂ ਚਲੋ ਮਾੜਾ-ਮੋਟਾ ਤਾਂ ਕਿਸੇ ਹੱਦ ਤੱਕ ਠੀਕ ਐ, ਬਾਕੀ ਮੈਂ ਤਾਂ ਇਹ ਕਹਿੰਣੀ ਵੀ ਘਰੇ ਬੱਚਿਆਂ ਨੂੰ ਬਣਾ ਕੇ ਦੋਵੇ ਫਾਸਟ ਫੂਡ ਤਾਂ ਬੱਚਿਆਂ ਨੂੰ ਖਾਣਾ ਈ ਨਹੀਂ ਚਾਹੀਦਾ।
ਹਾਂ, ਹਾਂ ਠੀਕ ਹੈ। ਤੁਸੀ ਇਹ ਗੱਲ ਕਰ ਤੇ ਬਚੇਆ ਨੂੰ ਕੀ ਖਾਣਾ ਚਾਹੀਦਾ? ਆਪਣੇ ਘਰ ਦੀਆਂ ਚੀਜ਼ਾਂ ਖਾਓ, ਬਣੀਆਂ ਚੀਜ਼ਾਂ ਖਾਓ।
ਹਾਂਜੀ, ਦੁੱਧ ਨੀਂ ਪੀਂਦੇ ਦੇਖੋ ਬੱਚੇ ਕਹਿ ਦਿੰਦੇ ਨੇਂ ਨਾਂ ਦੁੱਧ ਨੀਂ ਪੀਂਦੇ ਹੈਗੇ, ਸਾਨੂੰ ਉਲਟੀ ਆਜੂਗੀ।
ਹਾਂ, ਦੁਧ ਚੋ ਸਾਡੇ ਤਾਂ ਚਾਹ ਵੀ ਚੀਜ਼ ਮਿਲਾਈ ਆ ਜੇ ਨਾਂ।
ਹਂ, ਹਾਂ ਉਹ ਪੀਂਦੇ ਨੀਂ ਮੈਡਮ ਸਾਡੇ ਵੀ ਨੀਂ ਪੀਂਦੇ ਹੈਗੇ, ਇਹ ਨਾਂ ਕਹਿ ਦੇਣਗੇ ਨਹੀਂ ਇਹਨੂੰ ਤਾਰ ਕੇ ਲਿਆਓ। ਪੁਨ ਕੇ ਲਿਆਓ।
ਅਸੀਂ ਲੋਕ ਕਿੰਨੇ ਮਲਾਏ, ਮੈਂ ਤੁਹਾਨੂੰ ਮਲਾਈ ਦੀ ਮੈਂ ਕਿੰਨਨੀ ਸ਼ੌਂਕਣ ਆਂ, ਬ ਮੈਂ ਖਾਂਦੀ ਆਂ ਨਾਂ ਕਦੇ ਮਲਾਈ ਮਤਲਬ ਇਹ ਨਾਲ ਕੋਈ ਪਰੌਂਠਾ ਵਾ ਮੇਰੇ ਬੱਚੇ ਕਹਿੰ ਉਲਟੀ ਆਖ ਕੀ ਆ ਮੰਮੀ ਬਨਾਈ ਖਾਈ, ਕਿਸ ਤਰ੍ਹਾਂ ਕਰਦੇ ਬੱਚੇ।
ਹ ਬਹੁਤ ਟੇਸਟੀ ਲੱਗਦੀ ਐ ਮੈਡਮ, ਉਹ ਤਾਂ ਪਤਾ ਕੀ ਮੇਰੇ ਬੱਚੇ ਤਾਂ ਖੈਰ ਖਾ ਲੈਂਦੇ ਨੇਂ ਮਲਾਈ ਤਾਂ ਕਿਉ ਮੇਰੇ ਬੱਚੇ ਨਹੀਂ ਖਾਂਦੇ ਹੈਗੇ, ਅਸੀ ਤਾਂ ਜਿਹੜਾ ਦੁੱਧ ਦ ਲਿਆਣੇ ਜਿਹੜੇ ਮਲਾਈ ਤਾਰਦੇ ਆਂ, ਬਸ ਉਹ ਮਲਾਈ ਮੇਰੇ ਬੱਚੇ ਖਾਂਦੇ ਨੇਂ, ਘਿਓ ਨੂੰ ਜੇ ਮੈਂ ਕਹਿ ਦਿੰਣੀ ਬੱਚੇ ਘਿਉ ਕੱਠਾ ਕਰ ਲਾਂਗੇ ਆਪਾਂ ਮਤਲਬ ਘਿਓ ਕੱਢ ਲਾਂਗੇ। ਤੇ ਕਹਿਣਦੇ ਮੰਮਾ ਮਲਾਈ ਵੀ ਅਸੀਂ ਖਾਣੀਏ, ਘਿਓ ਵੀ ਅਸੀਂ ਖਾਣਾ ਤੁਹਾਨੂੰ ਜਿਹੜੀ ਪ ਚੀਜ਼ ਪਸੰਦ ਸਾਨੂੰ ਉਹੀ ਦੇ ਦੋ, ਸਾਨੂੰ ਮਲਾਈ ਦੇੋ ਦੋ, ਮੈਨੂੰ ਇਹ ਹੋ ਜਾਂਦਾ ਵੀ ਚਲੋ।
ਚਲੋ ਹਾਂ, ਬੱਚੇ ਜੋ ਖੁਸ਼ ਹੋ ਕੇ ਖਾ ਰਹੇ ਮਲਾਈ ਚਾਹੇ ਮਲਾਈ। ਖਾਓ ਚਾਹੇ ਪਿਓ ਖਾਓ, ਘਰ ਦੀ ਚੀਜ਼ ਕਰਨੀ ਹੈ।
ਹਾਂਜੀ ਹਾਂਜੀ, ਵੀ ਚਲੋ ਦੁੱਧ ਪੀ, ਦੁੱਧ ਪੀ ਲੈਣ ਜਿਵੇਂ ਹੁਣ ਪਿੰਨੀਆਂ ਵਗੈਰਾ ਨੇਂ ਸਰਦੀਆਂ ਦੇ ਵਿੱਚ ਮੈਂ ਇਹਨਾਂ ਨੂੰ ਆਏ ਸੀ ਆਲਮਤ ਰਲਾ ਦੇਣੀ ਆਂ। ਕੋਈ ਪੰਜੀਰੀ ਵਗੈਰਾ ਹੋ ਗਈ ਦੇਖੋ, ਕਈ ਬੱਚੇ ਨਹੀਂ ਵੀ ਪਸੰਦ ਕਰਦੇ ਹੈਗੇ, ਇਹਨਾਂ ਨੂੰ ਮੇਰੇ ਲਾ ਦੇਨੀ ਹੁੰਣੀ ਆਂ ਮਤਲਬ ਚੜੇ ਸਿਆਲ
ਨਈਂ ਅਸੀਂ ਵੀ ਆਏ ਸਾਲ ਨਾਂ ਮਤਲਬ ਦਸੰਬਰ ਚ ਬਣਾਂਦੇ ਹਾਂ, ਮੇਰੀ ਕੁੜੀ ਬਹੁਤ ਖੁਸ਼ ਹੋਈ ਖਾਂਦੀ ਐ। ਅਸੀਂ ਤਾਂ ਪਨੀਰਾਂ ਲੱਡੂ ਜਿਹੇ ਬਣਾ ਲੈਂਦੇ ਆ ਉਹ ਕਹਿੰਦੇ ਮੰਮੀ ਲੱਡੂ ਦੇ ਦੋ ਪੀਨੀ ਨਾ ਲੱਡੂ ਹੋਰ ਬੱਚਾ ਨਾ ਲ ਪੀਨੀ ਤਾਂ ਬੱਚਿਆਂ ਨੂੰ ਲੱਡੂ ਦੇ ਦੋ।
ਉਹ ਤੁਸੀਂ ਇਹ ਦੇਖੋ ਵੀ ਉਹਦੇ ਨਾਲ ਤੁਸੀਂ ਖਾ ਕੇ ਦੇਖੋ ਭੁੱਖ ਵੀ ਨੀ ਲੱਗਦੀ ਮੈਡਮ
ਸਵੇਰੇ ਬੱਚਾ ਦੇਖੋ ਇੱਕ ਖਾਲੈ ਦੁੱਧ ਨਾਲ।
ਦੁੱਧ ਨਾਲ ਹਾਂਜੀ।
ਦੋ ਤਿੰਨ ਕੰਢੇ ਬੱਚੇ ਹੈਣ ਰੱਜਿਆ ਦੇਰਗਾ ਕੁੱਛ ਨੀ ਮੰਗਦਾ
ਕੁਛ ਨਹੀਂ ਮੰਗਦਾ
ਹਾਂ,
ਬਾਕੀ ਤਿਲਾਂ ਦੀ ਪਿੰਨੀਆਂ ਹੋ ਗਈਆਂ ਦੇਖੋ ਮੈਂ ਹੁਣ ਇਹ ਸ ਸਰਦੀ। ਤਿਲਾਂ ਦੀਆਂ ਪਿੰਨੀਆਂ ਬਣਾ ਕੇ ਦਿੱਤੀਆਂ ਸੀ ਬੱਚਿਆਂ ਨੂੰ ਤੇ ਉਹ ਵੀ ਮੇਰੇ ਬੱਚੇ ਬੱਚੇਆ ਨੇ ਬੜੀਆਂ ਖੁਸ਼ ਹੋ ਕੇ ਖਾਦੀਆਂ ਨੇ ਜਵੇਂ ਹੁਣ ਸੰਕ ਚੋਟ ਦੇ ਵਰਤ ਆਂਦੇ ਨੇ ਉਦੋਂ ਭੁੱਗਾ ਵਗੈਰਾ ਬਣਾ ਲੈਂਦੀ ਥੋੜਾ ਦੁੱਧ ਨਾਲ ਨਹੀਂ ਬੱਚੇ ਖਾ ਲੈਂਦੇ ਨੇ। ਉਹ ਵੀ ਇਹਨਾਂ ਨੂੰ ਉਹ ਵੀ ਇਹਨਾਂ ਨੂੰ ਹਾਂ ਖੋਆ ਪਾ ਕੇ ਉਹ ਵੀ ਬੜਾ ਟੇਸਟੀ ਲੱਗਦਾ ਇਹਨਾਂ ਨੂੰ
ਹਮ ਦੇਖੋ ਬੱਚੇ ਜੇ ਖਾਣ ਮਾਵਾਂ ਨੂੰ ਵੀ ਬਣਾ ਕੇ ਖੁਸ਼ੀ ਹੁੰਦੀ ਹੈ ਕਿ ਸਾਡਾ ਬੱਚਾ ਖਾਏਗਾ। ਹੁਣ ਮੈਂ ਇਤਨੀ ਮਿਹਨਤ ਕਰਨ।
ਉਦੋਂ ਮਨ ਖਰਾਬ ਹੁੰਦਾ ਜੀ ਜਦੋਂ ਮਤਲਬ ਘਰੇ ਇਹ ਚੀਜ਼ਾਂ ਪਈਆਂ ਹੁੰਦੀਆਂ ਨੇਗੀਆਂ ਦੇਸੀ। ਤੇ ਕਹਿਣਗੇ ਫੇਰ ਵੀ ਨਾ ਬਰਗਰ ਖਾਣਾ ਸੀ ਨਾ ਕੁਲਚਾ ਖਾਣਾ ਸੀ ਹੁਣ ਦੇਖੋ ਕਿੰਨੀ ਕਿੰਨੀ ਨਾ ਬਾਸੀ ਆਲੂ ਪਾਉਦੇ ਨੇ ਅਸੀਂ ਇੱਕ ਦਿਨ ਮਤਲਬ ਸਮੋਸੇ ਮੰਗਵਾਏ ਅਸੀਂ ਤੁਸੀਂ ਯਕੀਨ ਨਹੀਂ ਮੰਨਣਾ ਉਹਦੇ ਵਿੱਚ ਮੈਡਮ ਦਾਸੀ ਆਲੂ ਪਾਰ। ਉਸ ਸਮੋਸਾ ਦੇਖਣ ਨੂੰ ਬਾਹਰ ਇੰਨਾ ਵਧੀਆ ਲੱਗ ਰਿਹਾ ਵੀ ਜਿਮਾ ਤਾਜਾ
ਤੇ ਮਤਲਬ ਹੁਣਦੇ ਤਾਂ ਦੇਖੋ ਬਏ ਹੀ ਹੈ ਉਸਨੂੰ ਹੀ ਨਾ ਮਤਲਬ ਦੁਬਾਰਾ ਤਲ ਦਿੰਦੇ ਆ।
ਦੋ ਤਿੰਨ ਦਿਨਾਂ ਦੇ ਆਲੂ ਚੱਕ ਚੱਕ ਕੇ ਪਾਈ ਜਾਂਦੇ ਨੇ ਜੀ ਉਹ ਬਾਸੀ ਚੀਜ਼ਾਂ ਉਹ ਬੱਚਿਆਂ ਨੂੰ ਬਿਮਾਰੀ ਕਰਨਗੀਆਂ ਹੁਣ ਛਪਲੀਆਂ ਵਗੈਰਾ ਨੇ ਦੇਖੋ ਛੋਟੀ ਛੋਟੀਆਂ। ਇਹਨਾਂ ਦਾ ਡਿੱਗਦੀਆਂ ਦਾ ਪਤਾ ਵੀ ਨਹੀਂ ਲੱਗਦਾ। ਹੈਗਾ ਤੇ ਜੇ ਸਬਜ਼ੀ ਦੇ ਪਿੱਛੇ ਰਿੱਜ ਵੀ ਜਾਣ ਤਾਂ ਵੀ ਨਾ ਇਹਨਾਂ ਦਾ ਪਤਾ ਲੱਗੇ ਵੀ।
ਪਤਾ ਲ ਤੇਲ ਵਿੱਚ ਗਿਰ ਵੀ ਜਾਂਦੀਆਂ ਘੱਟ ਕੇ ਚੱਲ ਦਿੰਦੇ ਹੋਣੇ ਅਗਲੇ।
ਹਾਂਜੀ, ਦੇਖਦੇ ਹਾਂ ਹੁਣ ਆ ਗੋਲ ਗੱਪੇ ਰਾਣੇ ਕਿੰਨੇ ਗੰਦੇ ਗੰਦੇ ਹੱਥ ਪਾਉਂਦੇ ਨੇ ਦੇਖੋ ਪਾਣੀ ਦੇ ਵਿੱਚ।
ਪਸੀਨੇ ਹੁਣ ਦੇਖੋ ਮੌਸਮ ਵੀ ਕਿੰਨਾ ਗੰਦਾ ਪਸੀਨਿਆਂ ਵਾਲਾ ਹੀ ਹੈ।
ਹਾਂਜੀ ਰ ਬੱਚੇ ਨੂੰ ਮੈਨੂੰ ਐਂ ਲਾਦੇ ਬਾਹਰ ਜਾ ਕੇ ਉਹੀ ਸਵਾਦ ਲਾ ਲਾ ਕੇ ਖਾਂਦੇ ਨੇ ਘਰੇ ਨਹੀਂ ਖਾਂਦੇ।
ਹਾਂ, ਬੱਚਿਆਂ ਨੂੰ ਉਹੀ ਸਮੋਸੇ ਬਿ ਨੇ ਟੇਸਟ ਬਾਹਰ ਬ ਧੋੇ ਕਿਨ ਸਵਾਦ ਲੱਗਦੇ ਆ।
ਏਦਾਂ ਹੀ ਚੀਜ਼ ਕੋਈ ਬਣਾ ਕੇ ਵੀ ਦੇਣਾ ਵੀ ਚਲੋ ਘਰੇ ਬਣਾ ਲੈਂਦੇ ਹ ਆਪਾਂ ਤੇ ਨਾ ਮੰਮਾ ਉਹ ਸਵਾਦ ਤਾਂ ਆਇਆ ਨੀ ਹੈਗਾ ਜਿਹੜੇ ਰੇਹੜੀ ਵਾਲਾ ਦੰਦ
ਹਾਂ, ਇਹ ਤੇ ਹੈ ਜਿਹੜ ਉਹਨਾਂ ਦੇ ਸਵਾਦ ਲੱਗ ਉਹਨਾਂ ਨੂੰ ਅੱਛੇ ਲੱਗਦੇ ਆ।
ਹਾਂਜੀ, ਤੇ ਬੱਚਿਆਂ ਨੂੰ ਤਾਂ ਮਤਲਬ ਇਹੀ ਚੀਜ਼ਾਂ ਦੇਣੀਆਂ ਚਾਹੀਦੀਆਂ ਨੇ ਜਿਵੇਂ ਘਿਓ ਹੋ ਗਿਆ ਦੁੱਧ ਹੋ ਗਿਆ ਹਨਾ ਇਹ ਦੇਖੋ ਇਹਦੇ ਨਾਲ ਸਿਰ ਬਣਦੀ ਨਾਲੇ ਬੱਚਾ ਰੱਜਿਆ ਰਹਿੰਦਾ।
ਹ ਹ ਰ ਵੀ ਜਾਂ ਲ ਹਾਂ ਫੇ ਜੀ ਆ ਜਾਂਦਾ ਪੇਸੇਂਟ ਹਾਂ ਵੱਡਾ ਫੂਜਾ ਖਾਈ ਕਰ ਤੇ ਹੁਣ ਜਿਹੜੇ ਮੈਦਾ ਖਾਰੇ ਕਿ ਬੱਚੇ ਤੁਸੀਂ ਤੁਸੀਂ ਦੇਖੋਗੇ ਪਹਿਲਾਂ ਦੁੱਧ ਖਾਣ ਮਤਲਬ ਖਾਂਦੇ ਸੀ ਲੋਕੀ ਦੁੱਧ ਪਨੀਰ ਘਰ ਵਿੱਚ ਖਾਂਦੇ ਸੀ ਉਹਨਾਂ ਦੀ ਹਾਈਟਾਂ ਵੀ ਦੇਖੋ ਕਿੰਨੀਆਂ ਹੁੰਦੀਆਂ ਸੀ ਪਤਾ
ਉਹ ਬਜ਼ੁਰਗ ਮੈਡਮ ਜਿਹੜੇ ਪਹਿਲਾਂ ਵਾਲੀ ਖੁਰਾਕ ਕਾ ਜਿੰਨਾਂ ਬਜ਼ੁਰਗਾਂ ਦੀ ਖਾਧੀਆਂ ਹੋਈਆਂ ਨੇ ਨਾ ਹੁਣ ਤੱਕ ਇੱਕ ਸੌ ਵੀਹ ਦੋ ਦੋ ਸਾਲਾਂ ਦੇ ਤਿੰਨ ਤਿੰਨ ਸਾਲਾਂ ਦੇ ਹੋ ਰਹੇ ਨੇ ਉਹ ਖੁਰਾਕ ਦੇ ਸਿਰ ਤੇ ਨੇ
ਅੱਜ ਕੱਲ੍ਹ ਬੱਚੇ ਨਾਲ ਖੁਰਾਕ ਖਾਣ ਨਾਲ ਇਹਨਾਂ ਦੇ ਕੱਦ ਕਾਠ ਵੀ ਨੀ ਹੁਣ ਨਾ ਕੁੜੀਆਂ ਦੇ ਆਂ ਨਾ ਮੁੰਡਿਆ ਦੇ
ਹਾਂਜੀ ਹਾਂਜੀ ਉਹੀ ਤਾਂ ਗੱਲ ਹੈ ਨਾ
ਜੇ ਖਾਣ ਖੁਰਾਕ ਖੁਰਾਕਾਂ ਖਣ ਕਦ ਕਾਠ ਵੀ ਬੱਚਿਆਂ ਦੇ ਹੋਣ ਪਰ ਬੱਚਿਆਂ ਨੂੰ ਇਹ ਸਮਝ ਨ ਹੈ ਓਕੇ ਜੀ।
ਸਤਿ ਸ੍
ਸਤਿ ਸ੍ਰੀ ਆਕਾਲ